ਹੈਲੋ।
ਹੈਲੋ।
ਠੀਕ ਆ।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
ਹੋਰ ਕਿ
ਹਾਂਜੀ ਠੀਕ ਹਾਂ, ਹੋਰ ਤੁਸੀਂ ਆਪਣੀ ਸੁਣਾਓ?
ਹੋਰ ਕ
ਸਭ ਵਧੀਆ ਹੋਰ ਕੀ ਕਰਦੇ ਪਏ ਸੀ? ਹੈਲੋ, ਤੁਹਾਡੀ ਆਵਾਜ਼ ਕੱਟ-ਕੱਟ ਕੇ ਆਉਂਦੀ ਹੈ ਕੀ ਗੱਲ ਏ? ਹੈਲੋ। ਹੈਲੋ। ਹੈਲੋ ਹੈਲੋ ਹੈਲੋ ਹੈਲੋ
ਹੈਲੋ ਹਾਂਜੀ ਨਈ ਹੁਣ ਤੇ ਆ ਰਈ ਏ ਤੁਹਾਡੀ ਆ ਰਈ ਤੁਹਾਨੂੰ ਹੁਣ ਆ ਰਈ ਏ।
ਹਾਂ ਹੁਣ ਆਂਦੀ ਪਈ ਹੈ ਹਾਂ ਵਿੱਚ ਆਂਦੀ ਨਈ ਸੀ ਪਈ।
ਓ ਨਾ ਕਈ ਵਾਰ ਬਸ ਨੈਟਵਰਕ ਇਸ਼ੂ ਹੋ ਜਾਂਦਾ ਨਾ।
ਅੱਛਾ-ਅੱਛਾ ਹੋਰ ਕੀ ਕਰਦੇ ਪਏ ਸੀ।
ਬਸ ਮੈਂ ਬੈਠੇ ਹੋਏ ਸੀ ਮੈਂ ਸੁਣ ਰਈ ਸੀ ਅੱਜ ਕੱਲ ਬਸ ਟਾਇਰੀ-ਟਾਇਰੀ ਪਤਾ ਨੀ ਕੀ ਚੀਜ਼ ਹੈਗੀ ਓ ਬੜਾ ਬੋਲਦੇ ਨੇ ਵੀ ਖਾਣੀ ਹੈ ਖਾਣੀ ਕੀ ਚੀਜ਼ ਏ ਓ
ਅੱਛਾ ਤਾਇਰੀ ਤਾਇਰੀ ਨਾ ਚਾਵਲਾਂ ਦੀ ਹੁੰਦੀ ਏ। ਚਾਵਲ ਹਾਂ ਚਾਵਲ ਨਾ ਇਓ ਸੋਇਆ ਬੀਨ, ਆਲੂ, ਪਿਆਜ਼ ਹੈਂ ਹੋਰ ਐ ਸਬਜੀ ਤੇ ਚਾਵਲ ਹਾਂ ਚਾਵਲਾਂ ਨੂੰ ਤੜਕਾ ਲਗਾਂਦੇ ਨੇ। ਪੈਲੇ ਇਹ ਚੀਜ਼ਾਂ ਨੂੰ ਅਲੱਗ ਤੋਂ ਤਲ ਲੈਣਾ ਜਿਸ ਤਰ੍ਹਾਂ ਤੇਲ 'ਚ ਸਰ੍ਹੋਂ ਦੇ ਤੇਲ 'ਚ ਵਿੱਚ ਜੀਰਾ, ਹਿੰਗ ਸਭ ਕੁਛ ਪਾ ਕੇ ਲਸਣ, ਪਿਆਜ, ਸੋਇਆਬੀਨ ਥੋੜ੍ਹੇ ਜਿਹੇ ਆਲੂ ਕੱਟ ਲਓ ਥੋੜ੍ਹੇ ਵੱਡੇ-ਵੱਡੇ ਤੇ ਐਫ ਫਿਰ ਨਾ ਨਮਕ, ਮਿਰਚ, ਮਸਾਲਾ ਹੈ ਆਪਣੇ ਹਿਸਾਬ ਨਾਲ ਪਾ ਲਉ ਫਿਰ ਚਾਵਲ ਪਾ ਦੋ। ਕੁੱਕਰ 'ਚ ਈ ਬਣਾਣੀ ਐ ਵੀ ਤੇ ਪਾਣੀ ਪਾਣਾ ਤਿੰਨ ਜਿਸ ਤਰ੍ਹਾਂ ਅਸੀਂ ਡਬਲ ਪਾਂਦੇ ਆਂ ਨਾ ਤੇ ਤਿੰਨ ਪਾਣੇ ਹੁੰਦੇ ਨੇ ਭਾਂਡੇ ਪਾਣੀ ਦੇ ਜਿਸ ਤਰ੍ਹਾਂ ਅਸੀਂ ਚਾਵਲ ਕੜਾਹੀ 'ਚ ਬਣਾਣੇ ਹਾਂ ਅਤੇ ਦੋ ਭਾਂਡੇ ਪਾਣੇ ਆਂ ਨਾ ਚਾਵਲਾ ਇੱਕ ਹੁੰਦਾ ਤੇ ਦੋ ਪਾਂਦੇ ਆਂ। ਐ ਅਸੀਂ ਤਿੰਨ ਪਾਂਣੇ ਨੇ ਤੇ ਸੀਟੀਆਂ ਆ ਜਾਣ ਪੂਰੀਆਂ ਤੀਸਰੀ ਆਣ ਲੱਗੇ ਨਾ ਬੰਦ ਕਰ ਦੋ ਗੈਸ
ਅੱਛਾ
ਅੱਛਾ ਤੇ ਫਿਰ ਇਨੂੰ ਸਟੀਮ ਵਿੱਚ ਰੈਂਣ ਦਿਉ ਜਦੋਂ ਆਪਣੇ ਆਪ ਖ਼ਤਮ ਹੋਏ ਨਾ ਫੇਰ ਖੋਲੋ।
ਤੇ ਬੋਤ ਸਵਾਦ ਬਣਦੀ ਹੈ ਤਾਏਰੀ ਇਹਨੂੰ ਕੈਂਦੇ ਨੇ।
ਅੱਛਾ ਮਤਲਬ ਸੁੱਕੀ-ਸੁੱਕੀ ਬਣਦੀ ਏ।
ਹਾਂ-ਹਾਂ ਸੁੱਕੀ-ਸੁੱਕੀ ਬਣਦੀ ਇਹਨੂੰ ਦਹੀਂ ਨਾਲ ਖਾਓ ਜਾਂ ਧਨੀਏ ਪੁਦੀਨੇ ਦੀ ਚਟਨੀ ਬਣਾ ਲਉ।
ਇਮਲੀ ਪਾ ਕੇ ਉਹਦੇ ਨਾਲ ਵੀ ਬੜੀ ਸਵਾਦ ਲੱਗਦੀ ਏ।
ਅੱਛਾ-ਅੱਛਾ
ਸਾਡੇ ਬੱਚੇ ਬੜੇ ਸ਼ੌਂਕ ਨਾਲ ਖਾਂਦੇ ਨੇ ਐ।
ਹੂੰ ਹੋਰ ਕੀ-ਕੀ ਬਣਾ ਲੈਂਦੇ ਓ।
ਬਸ ਐ ਪਤੋੜ ਪਤੂੜ ਬਣਾ ਲਈਦੇ ਨੇ ਪਤੋੜਾਂ ਦਾ ਬੜਾ ਸ਼ੌਕ ਹੈ ਇਹਨਾਂ ਨੂੰ
ਅੱਛਾ! ਪਤੌੜ ਕਿੰਜ ਬਣਾਉਂਦੇ ਹੋ?
ਪਤੌੜ ਵੀ ਵੇਸਣ ਨੀ ਲਾਉਣਾ ਹੁੰਦਾ ਹੈ ਪਤੋੜਾਂ ਨੂੰ! ਅਤੇ ਸਾਫ -ਸੁੂਫ ਕਰਕੇ ਪੱਤੇ ਚੰਗੀ ਤਰ੍ਹਾਂ ਸੁਕਾ ਲੈਣੇ ਨੇ ਧੋ ਕੇ ਨਾ ਕੱਪੜੇ ਨਾਲ ਪੂੰਜ ਲੈਣੇ ਨੇ ਅੱਛਾ ਤੇ ਵੱਡੇ ਪ ਪੱਤੇ ਪਹਿਲੇ ਥੱਲੇ ਵਿਛਾਲੋ ਵੱਡੇ ਪੱਤੇ ਅਲੱਗ ਰੱਖ ਲਓ, ਛੋਟੇ ਅਲੱਗ ਰੱਖ ਲਓ, ਇੱਕ ਥੱਲੇ ਵੱਡਾ ਵਿਛਾ ਕੇ ਵੇਸਨ ਘੋਲਣਾ ਏ! ਬੇਸਣ 'ਚ ਤੇਲ ਪਾਉਣਾ ਏ ਹਲਦੀ, ਨਮਕ, ਮਿਰਚ ਚੰਗਾ ਕਰਾਰਾ ਪਾ ਲੈਣਾ ਲਸਣ ਕਾਫੀ ਸਾਰਾ ਪਾਉਣਾ ਅਜਵੈਨ ਪਾਉਣਾ ਵਿੱਚ ਤੇ ਗਾੜਾ- ਗਾੜਾ ਘੋਲ ਲੈਣਾ ਵੇਸਣ ਯਾਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ, ਯਾਦਾ ਗਾੜਾ ਵੀ ਨਹੀਂ, ਤੇ ਉਹ ਪੱਤਾ ਵਿਛਾ ਕੇ ਤੇ ਉਹਦੇ ਉੱਤੇ ਲੇਪ ਕਰੀ ਜਾਓ ਅਤੇ ਹੋਰ ਪੱਤੇ ਵਿਛਾਈ ਜਾਓ ਉੱਪਰ
ਅੱਛਾ!
ਤੇ ਫੇਰ ਇਹਦਾ ਰੋਲ ਬਣਾ ਲੈਣਾ ਤੇ ਉੱਤੇ ਧਾਗਾ ਲਪੇਟ ਲੈਣਾ ਏ, ਤੇ ਇਹ ਵੀ ਕੁੱਕਰ ਵਿੱਚ, ਇਹ ਵੀ ਸਟੀਮ 'ਚ ਬਣਦੇ ਨੇ,
ਠੀਕ ਹੈ!
ਹੂੰ! ਕੁੱਕਰ ਵਿੱਚ ਜੋ ਮਰਜ਼ੀ ਤੁਸੀਂ ਪਹਿਲੇ ਤੇ ਜਨਾਨੀਆਂ ਕੀ ਕਰਦੀਆਂ ਸੀ ਪੇੜਾਂ ਦੀਆਂ ਟਹਿਣੀਆਂ ਲਾ ਲੈਂਦੀਆਂ ਸੀ ਥੱਲੇ ਕੁੂੱਕਰ ਵਿੱਚ ਨਾ। ਜਾਲ ਜਿਹਾ ਬਣਾ ਲੈਂਦੀ ਸੀ, ਟੈਣੀਆਂ ਦਾ ਹੁਣ ਚਮਚ ਵੀ ਲਗਾ ਲਈਦੇ ਨੇ, ਤੇ ਮੇਰੇ ਤਾਂ ਕੁੱਕਰ ਦੇ ਨਾਲ ਨਾ ਇੱਕ ਪਲੇਟ ਮਿਲੀ ਸੀ, ਜਿਹਦੇ 'ਚ ਵੱਡੇ- ਵੱਡੇ ਹੋਰ ਲੱਗੇ ਨੇ।
ਐ ਕੀ ਹੈ? ਅੱਛਾ- ਅੱਛਾ! ਅੱਛਾ! ਚਲੋ ਦੇਖਾਂਗੇ ਸੜੇ ਨਾ ਇੱਧਰ ਮਿਲਦੇ ਹੀ ਨੀ ਪੱਤਾ ਹੀ ਨੀ ਮਿਲ ਰਿਹਾ ਸੜੇ ਇੱਧਰ
ਅੱਛਾ!
ਹਾਂਜੀ!
ਇੱਧਰ ਤਾਂ ਬੜੇ ਮਿਲਦੇ ਨੇ, ਸਾਡੇ ਤਾਂ ਬੜੇ ਪੱਤੇ ਆਂਦੇ ਨੇ,
ਅੱਛਾ! ਮੈਨੂੰ ਤੇ ਪਤਾ ਨੀ ਮੈਂ ਵੈਸੇ ਕਈਆਂ ਦੇ ਮੂੰਹ 'ਚ ਸੁਣਿਆ ਹੈ ਕਿ ਪਤੌੜ -ਪਤੌੜ ਬਣਦੇ ਨੇ, ਪਰ ਮੈਂ ਕਦੀ ਬਣਾਏ ਨਹੀਂ, ਨਾ ਹੀ ਸਾਡੇ ਇੱਥੇ ਪੱਤੇ ਮਿਲਦੇ ਨੇ।
ਅੱਛਾ! ਸਾਡੇ ਤੇ ਬੜੇ ਮੇਰੇ ਹਸ ਬੈਂਡ ਨੂੰ ਬੜਾ ਹੀ ਸ਼ੌਂਕ ਹੈ ਸਾਡੇ ਬਣਦੇ ਹੀ ਰਹਿੰਦੇ ਨੇ ਪਤੋੜ, ਬੜੇ ਬਣਦੇ ਨੇ।
ਅੱਛਾ! ਬਸ ਉਹਈ ਨਾ ਇੱਕ ਤਾਂ ਸ਼ੌਂਕ ਹੁੰਦਾ ਹੈ ਨਾ ਖਾਣ ਦਾ ਮਤਲਬ ਅਸੀਂ ਦੇਖੋ ਮਾਰਕੀਟ ਵਿੱਚ ਗਏ ਹਾਂ, ਕਦੇ ਵੇਖਿਆ ਵੀ ਨੀ!
ਹੂੰ!
ਹੈਲੋ! ਹਾਂ! ਮੈਂ ਕਹਿ ਰਹੀ ਹਾਂ ਕਿਸ ਚੀਜ਼ ਦੇ ਪੱਤੇ ਹੁੰਦੇ ਨੇ?
ਇਹ ਨਾ ਅਰਬੀ ਦੇ ਹੁੰਦੇ ਨੇ।
ਅੱਛਾ!
ਅਰਬੀ ਦੇ ਪੱਤੇ ਹੁੰਦੇ ਨੇ।
ਅੱਛਾ- ਅੱਛਾ!
ਤੇ ਬੜੇ ਸਵਾਦ ਲੱਗਦੇ ਨੇ, ਅਸੀਂ ਤੇ ਬਣਾਉਦੇ ਹਾਂ ਤੇ ਰੋਟੀ ਰੋਟੀ ਤੇ ਘੱਟ ਖਾਈਦੀ ਏ, ਫੇਰ ਇਹੀ ਖਾਈ ਦੇ ਨੇ ਜ਼ਿਆਦਾ। ਨਾਲ ਚਟਨੀ ਬਣਾ ਲਈ ਦੀ ਏ ਕਿਉਂਕਿ ਐ ਏਕ ਦੋ ਏਕ ਡੇਢ ਮੀਨਾ ਈ ਰੈੰਦੇ ਨੇ ਐ ਫੇਰ ਬੰਦ ਹੋ ਜਾਂਦੇ ਨੇ ਹੁਣ ਬਰਸਾਤ ਹੋ ਜੇਗੀ ਤੇ ਥੋੜਾ ਕੀੜਾ-ਕੂੜਾ ਲੱਗ ਜੇਗਾ ਐ ਹੁਣ ਦੇ ਦਿਨਾਂ ਚ ਈ ਏ ਅੱਛੇ ਲੱਗਦੇ ਨੇ ਤੇ ਬੰ ਮਿਲਦੇ ਵੀ ਵਧੀਆ ਨੇ ਪੱਤੇ ਵੇਖ ਕੇ ਲਿਆਣੇ ਚਾਇਦੇ ਨੇ ਸੋਫਟ ਹੋਣ ਬੜੇ ਯਾਦਾ ਵੱਡੇ ਨਾ ਹੋਣ ਮੋਟ ਟੇ ਨਾ ਹੋਣ ਪਤਲੇ ਹੋਣ ਸੋਫਟ ਹੋਣ ਪੱਤੇ ਤੇ ਓ ਬੜੇ ਸਵਾਦ ਬਣਦੇ ਨੇ।
ਤੇ ਕੱਚੇ ਮਤਲਬ ਹਰੇ-ਹਰੇ ਪੱਤੇ ਈ ਹੁੰਦੇ ਨੇ ਯਾਂ ਪੀਲੇ-ਪੀਲੇ ਵੀ ਹੁੰਦੇ ਨੇ ਐ।
ਨਈ-ਨਈ ਹਰੇ ਈ ਹਰੇ ਹਰੇ ਇ ਲਿਆਣੇ ਚਾਇਦੇ ਨੇ ਵੇਖ ਕੇ ਨਾ
ਹਾਂ-ਹਾਂ-ਹਾਂ-ਹਾਂ।
ਹਾਂਅਂ
ਸਾਨੂੰ ਨੀ ਅਸ ਬਸ ਮੈਨੂੰ ਪਤੇ ਪਤੋੜ ਵਗੈਰਾ ਤੇ ਨੀ ਬਣਾਣੇ ਆਂਦੇ ਮਤਲਬ ਵੈਸੇ ਮੈਂ ਕਈ ਚੀਜ਼ਾਂ ਬਣਾ ਲੈਂਣੀ ਯੇ ਹੋ ਗਏ ਅ ਅਪੇ ਹੋਗੇ ਨੇ
ਅੱਛਾ।
ਹਾਂ ਆਪੇ ਸੜੇ ਨਾ ਬਜ਼ੁਰਗ ਹਾਂਜੀ-ਹਾਂਜੀ-ਹਾਂਜੀ ਮੇਰੇ ਜ਼ਿਆਦਾ ਬਣਦੇ ਨੇ ਸਾਡੇ ਨਾ ਮਤਲਬ ਜਿਵੇਂ ਸਾਡੇ ਬਜ਼ੁਰਗ ਹੈਗੇ ਨੇ ਨਾ ਮਤਲਬ ਦਾਦੀ ਜੀ ਨੇ ਮੇਰੇ ਹਸ ਬੈਂਡ ਦੇ ਤੇ ਓ ਨਾ ਅਪ ਅੱਪੇ ਬੜੇ ਖੁਸ਼ ਹੋ ਕੇ ਖਾਂਦੇ ਨੇ ਓ ਮੈਨੂੰ ਬੋਲਦੇ ਨੇ ਕਿ ਤੂੰ ਅੱਪੇ ਜਦੋਂ ਵੀ ਬਣਾਣੀ ਏ ਨਾ ਮੈਨ ਦਯਾ ਕਰ।
ਅੱਛ-ਅੱਛਾ ਹਾਂ ਓ ਨਾ ਸੋਫਟ ਹੁੰਦੇ ਨੇ ਨਾ ਤੇ ਬਜ਼ੁਰਗਾਂ ਦੇ ਦੰਦ
ਕੁੱਛ ਪਤਾ ਕੀ ਏ ਓ ਸੂਜੀ ਦੇ ਹੁੰਦੇ ਨੇ ਨਾ ਸੂਜੀ ਖ਼ਰਾਬ ਨੀ ਕਰਦੀ।
ਹਾਂ-ਹਾਂ-ਹਾਂ।
ਹਾਂ, ਤੇ ਓ ਬੜੇ ਸਵਾਦ ਹੁਣ ਜੇ ਮੇਰੇ ਬੱਚੇ ਵਗੈਰਾ ਸ ਸਕੂਲ ਜਾਂਦੇ ਨੇ ਤੇ ਮੈਂ ਅੱਪੇ ਬਣਾਣੀ ਆਂ ਜਦੋਂ ਵੀ ਤੇ ਫਿਰ ਮੈਂ ਓਨਾਂ ਨੂੰ ਜ਼ਰੂਰ ਦੇ ਕੇ ਆਣੀਂ ਆ। ਓ ਫਿਰ ਕੀ ਕਰਦੇ ਨੇ ਰੋਟੀ ਦਾ ਨਾਸ਼ਤਾ ਨੀ ਕਰਦੇ ਓ ਫਿਰ ਏਇਓ ਚੀਜ਼ ਦਾ ਨਾਸ਼ਤਾ ਕਰ ਲੈਂਦੇ ਨੇ।
ਅੱਛਾ-ਅੱਛਾ ਹਾਂ ਓ ਸਿੰਪਲ ਸਿਆਣੇ ਬੰਦੇ ਨੇ ਕਿੰਨਾ ਕੁ ਖਾਣਾ ਹੁੰਦਾ ਏ।
ਹਾਂ ਓ ਤੇ ਨਈ ਮੈਂ ਹੁਣ ਦੇਖੋ ਮੈਂ ਮੋਮਸ ਬਣਾਏ ਸੀ ਘਰ ਮਤਲਬ ਮੋਮਸ ਮੇਰੇ ਬੜੇ ਅ ਅੱਛੇ ਬੰਨੇ ਸੀ ਤੁਸੀਂ ਮੰਨੋਗੇ ਮੈਂ ਮੈਦਾ ਨੀ ਪਾਯਾ ਸੀ ਓ ਦੇ ਚ ਓਦੇ ਮੈ ਨੀਰੀ ਸੂਜੀ ਪਾਈ ਸੀ। ਹਾਂ ਮੈਂ ਸੂਜੀ ਦੇ ਬਣਾਏ ਸੀ ਬੜੇ ਸ ਸਵਾਦ ਬੰਨੇ ਸੀ ਔਰ ਮੈਂ ਮਤਲਬ ਅਪਣੇ ਓਨਾਂ ਨੂੰ ਵੀ ਦਿੱਤੇ ਸੀ ਜੋ ਮੇਰੇ ਮਤਲਬ ਹਸਬੈਂਡ ਦੇ ਚਾ ਚਾ ਜੀ ਨੇ, ਦਾਦੀ ਜੀ ਨੇ ਓਨਾਂ ਨੂੰ ਵੀ ਦਿੱਤੇ ਸੀ ਨਾ ਤੇ ਓਨਾਂ ਨੇ ਵੀ ਬੜੇ ਸਵਾਦ ਨਾ ਖਾ ਲਏ ਸੀ।
ਅੱਛਾ!
ਹਾਂ ਓ ਵੀ ਕੈ ਰੇ ਸੀ ਹਾਂ ਸਵ- ਸੂਜੀ ਨੂੰ ਬਸ ਥੋੜਾ ਨਾ ਮਿਕਸੀ ਚ ਗ੍ਰੈਂਡ ਕਰ ਲਯਾ ਸੀ ਮੈਂ
ਅੱਛਾ।
ਹਾਂ ਤੇ ਉਸ ਸੂਜੀ ਦਾ ਨਾ ਫਿਰ ਆਟਾ ਗੁਣ ਲੈਂਦੇ ਨੇ।
ਅੱਛਾ-ਅੱਛਾ ਆਟੇ ਅੱਕਨ ਈ ਗੁੰਣਦੀ ਏ ਓ
ਹਾਂ, ਬਸ ਆਟੇ ਵਰਗੇ ਅਸੀ ਗੁੰਣਨਾ ਤੁਸੀਂ ਇੱਕ ਚੱਮਚ ਕਿਓ ਪਾਲੋ ਯਾਂ ਤੇਲ ਪਾਲੋ ਮਤਲਬ ਕੋਈ ਵੀ ਚੀਜ਼ ਪਾਲੋ ਤੇ ਥੋੜਾ ਜੇਹਾ ਥੋੜਾ ਜੇਹਾ ਜਿੰਨਾ ਤੁਸੀਂ ਨਮਕ ਖਾਣੇ ਓ ਉਸ ਹਿਸਾਬ ਨਾਲ ਨਮਕ ਪਾਲੋ। ਫਿਰ ਨਾ ਜਿਵੇਂ ਅਸੀਂ ਆਟਾ ਗੁੰਣਨੇ ਨਾ ਓਦਾ ਅਸੀਂ ਆਟਾ ਗੁੰਣਨਾ ਏ।
ਅੱਛਾ!
ਹਾਂ, ਮਤਲਬ ਸੋਫਟ ਆਟਾ ਗੁੰਣਨਾ ਹੈ ਫਿਰ ਉਹਨੂੰ ਗਿੱਲਾ ਕੱਪੜਾ ਕਰਕੇ ਨਾ ਟ ਟੱਕ ਦੋ ਉਹਨੂੰ ਪੰਦਰਾਂ- ਵੀਹ ਮਿੰਟ ਵਾਸਤੇ ਜਾਂ ਅੱਧੇ ਘੰਟੇ ਵਾਸਤੇ ਢੱਕ ਦੋ,
ਅੱਛਾ- ਅੱਛਾ!
ਹਾਂ ਤੇ ਬਾਕੀ ਵਿੱਚ ਤੁਸੀਂ ਅ ਤੁਸੀਂ ਜੋ ਵੀ ਪਾਣਾ ਵਿੱਚ ਉਹਦੇ ਮਤਲਬ ਗੋਭੀ, ਪਾਣੀ ਵੈਜੀਟੇਬਲਸ ਪਾਣੀਆਂ ਨਹੀ ਐ ਪਨੀਰ ਵਾਲੇ ਬਣਾਣੇ ਨੇ ਉਹ ਤੁਹਾਡੀ ਮਰਜ਼ੀ ਹੈ ਉਹ ਤੁਸੀਂ ਜੇ ਮੈਂ ਦੇਖੋ ਮੈਂ ਤੇ ਗੋਭੀ ਪਾਈ ਸੀ ਗੋਭੀ, ਗਾਜਰ, ਸ਼ਿਮਲਾ, ਮਿਰਚ ਲਸਣ ਲਸਣ ਜਿੰਨਾ ਤੁਸੀਂ ਪਾਓਗੇ ਨਾ ਉਹਨਾ ਜ਼ਿਆਦਾ ਟੇਸਟ ਆਂਦਾ ਹੈ।
ਹੂੰ- ਹੂੰ! ਅੱਛਾ!
ਉਹ ਸਾਰਾ ਮਤਲਬ ਮਿਕਸ ਕਰਕੇ ਨਾ ਉਹਨੂੰ ਕੱਦੂਕਸ ਕਰਕੇ ਸਾਰਾ ਤੇ ਉਹ ਉਹ ਪਾਣੀ ਕੱਢ ਨਿਚੋੜ ਲਿਆ ਸੀ ਮੈਂ
ਅੱਛਾ- ਅੱਛਾ!
ਹਾਂ! ਪਾਣੀ ਵਗੈਰਾ ਨਿਚੋੜ ਕੇ ਫਿਰ ਉਹਦੀ- ਉਹਦੀ ਮਿਸ ਵਿੱਚ ਭਰੀ ਸੀ ਫੇਰ ਉਹ ਮੋਸ 'ਚ ਬਣਾ ਲਏ ਤੇ ਮੋਮਸ ਸਟੀਮ ਕਰ ਲਏ ਸੀ। ਫਿਰ ਮੋਮਸ ਦੀ ਸ਼ੇਪ ਦੇ ਕੇ ਉਹਨੂੰ ਮਤਲਬ ਸਟੀਮ 'ਚ ਰੱਖ ਲਓ ਫਿਰ ਜਿਵੇਂ ਤੁਸੀਂ ਰੱਖਣੇ ਨੇ।
ਅੱਛਾ- ਅੱਛਾ ਚਲੋ ਮੈਂ ਵੀ ਬਣਾਵਾਂਗੀ ਐ ਤੇ ਸੂਜੀ ਦੇ ਤੇ ਬੜੇ ਵਧੀਆ
ਹਾਂ ਉਹ ਪਤਾ ਕੀ ਸਵਾਦ ਪਹਿਲੀ ਵਾਰ ਬਣਾਏ ਸੀ ਨਾ ਉਹ ਸਵਾਦ- ਸਆਦ ਸੀ ਖਾਧੇ ਗਏ। ਜਦੋਂ ਆਪਣੀ ਵਾਰੀ ਆਈ ਮੇਰੇ ਖਾਣ ਦੀ ਮੇਰੇ ਅਸਤੇ ਬਚਿਆ ਹੀ ਨਹੀਂ।
ਅੱਛਾ!
ਮਤਲਬ ਟੇਸਟੀ ਬਣੇ ਸੀ ਹਾਂ। ਕੁਛ ਮੇਰੇ ਨਨਾਨ ਹੈਗੇ ਨੇ ਨਾ ਇਧਰ ਲੋਕਲ ਹੀ ਨੇ ਉਹਨਾਂ ਦੀ ਬੇਟੀ ਦਾ ਫੋਨ ਆ ਗਿਆ ਕਿ ਮਾਮੀ ਮੈਨੂੰ ਵੀ ਭੇਜੋ।
ਅੱਛਾ!
ਹਾਂ ਉਹ ਫਿਰ ਮੈਂ ਉਹਨੂੰ ਵੀ ਭੇਜੇ ਮੋਮੋਸ ਮੈ ਮੋਮੋਸ ਦੇਖੋ ਸਭ ਦੇ ਫੇਵਰੇਟ ਹੁੰਦੇ ਨੇ ਹਰ ਇੱਕ ਬੱਚੇ ਦੇ ਤੇ ਮਤਲਬ ਟੇਸਟੀ ਬਣੇ ਸੀ। ਹਾਂ! ਬਿਲਕੁਲ! ਸਵਾਦ ਬਣੇ ਸੀ ਬਸ ਮੇਰਾ ਬੇਟਾ ਇਹਨਾਂ 'ਚੋਂ ਵੱਡੇ ਵਾਲਾ ਉਹ ਬਾਜ਼ਾਰ -ਬਜ਼ਾਰ ਦੇ ਮੰਗਦਾ ਖਾਣ ਅਸਤੇ ਤੇ ਬਜ਼ਾਰ ਦੇ ਮੈਨੂੰ ਖਾਵਾਂਦੇ ਹੋਏ ਥੋੜ੍ਹਾ ਉਹ ਹੁੰਦਾ ਏ। ਕਿ ਮੈਦਾ ਏ ਨਿਰਾ ਏ ਖ਼ਰਾਬ ਕਰੇ ਕੁਛ ਏ ਹਾਂ। ਹਾਂ! ਹਾਂਜੀ- ਹਾਂਜੀ ਫਿਰ ਮੈਂ ਕਿਹਾ ਤੈਨੂੰ ਮੈਂ ਘਰ ਹੀ ਬਣਾ ਦਿੰਨੀ ਆ ਤੂੰ ਜਿੰਨੇ ਮਰਜ਼ੀ ਖਾ।
ਹੂੰ- ਹੂੰ, ਉਹ ਸੂਜੀ ਦੇ ਫਾਇਦਾ ਵਿੱਚ ਪਨੀਰ ਪਾਓ ਵੀ ਫਾਇਦਾ ਏ। ਚਾਹੇ ਮੈਂ ਕਹਿੰਦੀ ਆ ਜਿ ਨਿਊਟਰੀ ਨਹੀਂ ਹੁੰਦੀ ਨਿਊਟਰੀ ਉਹ ਵੀ ਪਾਲੋ ਉਹਦੇ ਵੀ ਅੱਛੇ ਬਣਦੇ ਨੇ।
ਹਾਂ- ਹਾਂ, ਉਹ ਤੁਸੀਂ ਜਿਹੜੀ ਮਰਜ਼ੀ ਮਿਸ ਪਾ ਸਕਦੇ ਹੋ। ਹਾਂ, ਚਲੋ।
ਹਾਂਜੀ!
ਕਹਿ ਕੋਈ ਨੀ ਫੇਰ ਤੁਹਾਨੂੰ ਤੁਹਾਡੇ ਕੋਲ ਜਦੋਂ ਵੀ ਮੈਂ ਮਿਲਾਗੀ ਨਾ ਟਾਇਰੀ ਜ਼ਰੂਰ ਸਿਖਾ ਗੀ ਜੋ ਮੈਨੂੰ ਤੇ ਨਾਮ ਵੀ ਨਹੀਂ ਲੈਣਾ ਆ ਰਿਹਾ ਉਹਦਾ
ਠੀਕ ਹੈ, ਠੀਕ ਹੈ ਤੇ ਅਸੀਂ ਵੀ ਮੋਮੋਸ ਖਾਵਾਂਗੇ ਤੁਹਾਡੇ ਹੱਥ ਦੇ ਜਦੋਂ ਮਿਲਾਂਗੇ ਹੂੰ। ਹਾਂਜੀ, ਠੀਕ ਹੈ, ਚਲੋ ਅੱਛਾ ਜੀ, ਸਤਿ ਸ੍ਰੀ ਅਕਾਲ।